ਸਮ
ਹੈਲੋ
ਹਾਂ
ਹੈਲੋ, ਸਤਿ ਸ੍ਰੀ ਅਕਾਲ ਭਾਜੀ
ਹੋਰ ਠੀਕ-ਠਾਕ ਹੋ, ਵਧੀਆ, ਵਧੀਆ ਤੁਸੀਂ ਸੁਣਾਓ
ਵਧੀਆ, ਹੋਰ ਕਿੱਥੋਂ ਬੋਲਦੇ ਪਏ ਉਹ
ਆਪਾਂ ਘੁੰਮਣ ਆਏ ਨੀਂ।
ਕਿੱਥੇ ਘੁੰਮਣ ਆਏ ਜੇ
ਬਾਹਰ ਆਇਆ।
ਕਿੱਥੇ ਗਏ ਅੱਜ ਕੱਲ੍ਹ ਕਿੱਥੇ ਰਹਿੰਦੇ ਉਹ, ਕਿੱਥੇ ਬੈਟਬਾਲ ਖੇਡਦੇ ਪਏ ਅੱਜ।
ਐਪਾਂ ਖੇਲਦੇ ਰਹਿੰਦੇ ਹਾਂ, ਬਸ ਜਾਂਦੇ ਰਹਿੰਦੇ ਹਾਂ।
ਇਹ ਜੀ। ਕਿੱਥੇ ਖੇਡਣ ਜਾਂਦੇ ਉਹ।
ਆਪਾਂ ਗਏ ਸੀ ਪੰਜਾਬ ਗਏ ਸੀ ਖੇਡਣ ਨਾਲ।
ਅੱਛਾ ਜੀ ਓਥੋਂ ਦਾ ਬੋਲ ਚਾਲ ਕਿੱਦਾਂ ਦਾ ਵਾ।
ਵਧੀਆ ਵਧੀਆ ਠੰਡਾ ਠੰਡਾ ਮੌਸਮ ਇਧਰ ਹੁਣ ਬਾਰਿਸ਼ ਹੋਈ ਹ।
ਹਾਂਜੀ ਅੰਮ੍ਰਿਤਸ ਗਏ ਸੀ ਅੰਮ੍ਰਿਤਸਰ
ਹਾਂਜੀ ਗਏ ਸੀ ਹੁਣ ਜੰਮੂ ਜਾਵਾਂਗੇ ਮੈਂ ਚਗਾ
ਅੱਛਾ, ਬਾਹਰ ਜਾਓਗੇ ਬਾਹਰ।
ਹਾਂਜੀ ਹਾਂਜੀ ਹਾਂਜੀ।
ਉੱਥੇ ਦਾ ਮਾਹੌਲ ਚਾਲ ਦੱਸਣਾ ਸਾਨੂੰ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ।
ਅੱਛਾ ਜੀ ਠੀਕ ਹੈ, ਜੀ ਦੱਸ ਦਾਂਗੇ ਜੀ ਹੋਰ ਸੁਣਾਓ ਕਿੱਦਾਂ ਕਿੱਦਰ ਗਏ ਸੀ ਘੁੰਮਣ।
ਵਧੀਆ ਵਧੀਆ ਅਸੀਂ ਤੇ ਗਏ ਨੀ ਆ ਛੁੱਟੀਆਂ ਸੀ ਤੇ ਪਹਿਲੇ ਪੋਂਟੇ ਗਏ ਆ। ਤੇ ਉਹ ਉੱਥੇ ਜ ਦਿੱਲੀ ਵਾਲੇ ਪਾਸੇ।
ਅੱਛਾ ਅੱਛਾ।
ਹਾਂਜੀ ਉੱਥੇ ਤਾਂ ਬਹੁਤ ਉੱਥੇ ਤਾਂ ਐਵੇਂ ਹੀ।
ਸਤਿ ਸ਼੍ਰੀ ਅਕਾਲ ਹੋਰ। ਕਦੇ ਸ਼ੋਪਿੰਗ ਸ਼ੂਪਿੰਗ ਨੀ ਗਏ ਕਰਨ।
ਨਿ ਗਏ ਸੀ ਉਹਦੇ ਕੋਲ ਉੱਥੇ ਗਏ ਸੀ ਦਿੱਲੀ ਚ ਹੀ ਉਹ ਕੀੇ ਉਹ। ਹੈਗਾ ਜੇ ਦਿੱਲੀ ਬਾਜ਼ਾਰ ਜਿਹੜਾ ਹੈਗਾ ਨਾ। ਉੱਥੇ ਗਏ ਅਸੀਂ ਕੱਪੜੇ ਕੱਪੜੇ ਖਰੀਦਣ ਵਾਸਤੇ ਸਸਤੇ ਨੇ ਉਓਦਾਂ ਤੇ। ਮਹਿੰਗੇ ਨਹੀਂ ਹੈਗੇ ਸਹੀ ਸਹੀ ਹੈਗੇ ਤੇ ਇਥੋਂ ਹੋਲ ਸੇਲ ਤੇ ਨਹੀਂ ਨਾ ਮਿਲਦੇ। ਉੱਥੇ ਮਿਲ ਜਾਂਦੇ ਆ ਵਧੀਆ ਉੱਥੇ ਕੱਪੜੇ ਕੁੱਪੜੇ ਖਰੀਦਣ ਗਏ ਸੀ ਅਸੀਂ।
ਅੱਛਾ, ਵੈਸੇ ਕੀ ਰੇਟ ਚੱਲਦਾ ਏ ਓਦੇ ਸੂਟਾਂ ਦਾ।
ਉੱਥੇ ਜਿੱਦਾਂ ਇੱਥੇ ਹੈਗੇ ਏਨੇ ਕਿ ਨੀਡਉ। ਪੰਜ ਸੌ ਦਾ ਸੂਟ ਉੱਥੇ ਸਾਨੂੰ ਦੋ ਸੌ ਢਾਈ ਸੌ ਤੇ ਮਿਲ ਜਾਂਦਾ।
ਅੱਛਾ ਅੱਛਾ ਹੋਰ ਸੁਣਾਓ।
ਬਹੁਤ ਵਧੀਆ ਕਦੋਂ ਆਉਣਾ ਜੇ ਗੇੜਾ ਲਾਣਾ ਜੇ ਦਿੱਲੀ।
ਲਾਵਾਂਗੇ ਵੇਖਾਗੇਂ ਟਾਈਮ ਕੱਢ ਕੇ ਆਵਾਂਗੇ। ਟੈਮ ਕੱਢ ਕੇ ਆਓ ਤੁਸੀਂ ਆ ਜਾਓ ਮੁੰਬਈ ਮੁੰਬਈ ਘੁੰਮਣ।
ਆਵਾਂਗੇ ਆਵਾਂਗੇ ਘੁੰਮਣ ਆਵਾਂਗੇ ਬਸ ਹੁਣ ਪੇਪਰ ਸ਼ੁਰੂ ਹੋਣੇ। ਟੈਸਟ ਤਾਂ ਸੋਵਾਰ ਦੇਣਗੇ ਬੱਚਿਆਂ ਦੇ ਹੁਣ ਬੱਚਿਆਂ ਦਾ ਟੈਸ਼ਟ। ਹੋਣਗੇ ਫੇਰ ਪੇਪਰ ਆਣੇਗੇ।
ਅੱਛਾ,
ਹਾਂਜੀ ਹੁਨ ਵਿਆਹ ਦੀ ਵੀ ਤਿਆਰੀ ਕਰਨੀ ਵਿਆਹ ਤੇ ਕਰਨ ਜਾਣਾ ਅਸੀਂ ਫਿਰ।
ਅੱਛਾ ਕਿੱਧਰ ਪੰਜਾਬ ਸਾਈਡ।
ਪੰਜਾਬ ਪੰਜਾਬ ਈ।
ਅੱਛਾ ਆਪਾਂ ਵੀ ਜਾਵਾਂਗੇ ਵਿਆਹ ਵਿਯੂ ਹੈਗਾ ਅਗੇ ਪੰਜਾਬ।
ਹਾਂਜੀ ਸਾਡੇ ਤੇ ਰਿਸ਼ਤੇਦਾਰ ਚ ਵੇਹਾ ਨਾ। ਰਿਸ਼ਤੇਦਾਰਾਂ ਦਾ ਵਿਆਹ ਹੈਗਾ ਨਾ ਫਿਰ ਜਾਵਾਂਗੇ ਅਸੀਂ ਵਿਆਹ ਤੇ। ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਸਭ ਦਾ। ਮੰਮੀ ਡੈਡੀ। ਮੰਮੀ ਡੈਡੀ।
ਵਧੀਆ ਵਧੀਆ ਚੜ੍ਹਦੀ ਕਲਾ ਚ।
ਅੱਛਾ ਜੀ ਵਧੀਆ ਸਗੋ ਓਕੇ ਵਧੀਆ ਹੋਣਾ ਚਾਹੀਦਾ ਏ।
ਹਾਂਜੀ ਹਾਂਜੀ।
ਹੋਰ ਠੀਕ ਹੈ ਸਭ ਘਰ ਦੇ।
ਹਾਂਜੀ ਹੋਰ। ਤੁਹਾਡੇ ਉਥੇ ਉਹ। ਫਰੂਟ ਨੀ ਮਿਲਦਾ ਕੀ ਨਾਮ ਏ ਓਨਾਂ ਦਾ, ਡਰੈਗਨ ਡਰੈਗਨ ਫਰੂਟ ਕੈਨਦੇ ਨੇ ਓਨੂੰ।
ਜੀ, ਹਾਂਜੀ। ਮਿਲਦਾ ਜੇ ਓਥੇ ਪੱਰ, ਠੀਕ ਈ ਏ ਰੇਟ ਦੇ ਸਈ ਐਗਾ ਜੇ
ਅੱਛਾ।
ਹਾਂਜੀ। ਤੁਸੀਂ ਵੀ ਆਣਾ
ਆਵਾਗੇ, ਘੁੰਮਣ ਈ ਕਿੱਦਰ ਈ ਦਰ ਓਰ ਕਿਦਰ ਐਗੇ ਓ ਤੁਸੀ ਦੱਸੋ
ਬਾੱਸ ਓਥੇ ਈ ਆ ਦਿੱਲੀ, ਹੁਣ ਘਾੱਰ ਗਏ ਐ ਕਾੱਮ-ਕੁੱਮ ਕਰਨ, ਘਾੱਰ ਦਾ ਕਾੱਮ ਰੋਟੀ-ਪਾਣੀ।
ਅੱਛਾ, ਅੱਛਾ, ਅੱਛਾ ਓਰ ਤਾਡੇ ਓਦੇ ਗੱਡੀ-ਗੁੱਡੀਆਂ ਦਾ ਕੀ ਰੇਟ ਚੱਲ ਰੇ ਐ।
ਗੱਢੀਆਂ ਤੇ ਬਾੱਸ, ਲੇ ਐਦਾ ਈ ਏ ਮੈਂਗਾਈ ਬੋਤ ਹੈਗੀ ਪੱਈ ਏ ਨਾ।
ਮਂਗਾਈ ਤੇ ਹੈਗੀ ਏ ਆਈਫੋਨ ਮੈੰਗੇ ਓ ਗੇਨੇ।
ਓ ਬੜੇ। ਮੈਂਗਾਈ ਬੜੀ ਏ, ਆੱਜ-ਕਾੱਲ ਤੇ ਖਾਣ ਪੀਣ ਦਾ ਵੀ ਓਹ ਕੀਤਾ ਹੋਯਾਨੇ ਬੋਤ ਮੈਂਗਾਈ ਕੀਤੀ ਓਈ ਨੇ ਹਾਂਜੀ, ਹਾਂਜੀ-ਹਾਂਜੀ।
ਓਰ
ਵਦਿਆ, ਵਦਿਆ, ਵਦਿਆ ਤੇ ਹੋਰ ਗਏ ਦੋਸਤਾਂ ਨਾਲ ਕੁੰਮਣ, ਦੋਸਤਾਂ ਨਾ ਜਾਂਦੇ ਓ।
ਹਾਂਜੀ, ਜਾਵਾਂਗੇ ਕਾੱਲ ਪਰਸੋਂ ਪਲੈਨ ਬਨਾਵਾਗੇ।
ਜਾਓਗੇ।
ਦੇਖਾਂ ਫੈਮਿਲੀ ਨਾਲ ਜਾਵਾਂਗੇ ਕਿੱਦੇ
ਹਾਂਜੀ, ਆ ਓਰ ਜਲਨ ਜਲੰਧਰ ਜਾਓ ਜਲੰਧਰ ਸ਼ੈਰ ਬੜਾ ਵਦੀਆ ਏ, ਤੇ ਚੰਡੀਗੜ੍ਹ ਬੜਾ ਵਦੀਆ ਐ।
ਅੱਛਾ
ਹਾਂਜੀ, ਅਸੀ ਤਾਂ ਘੋਂਮ ਆਏ ਆ, ਛੁੱਟੀਆਂ ਪਈਆਂ ਸੀ ਵਿੱਚ ਹੋ ਆਏ ਆ।
ਅੱਛਾ, ਅੱਛਾ
ਹਾਂਜੀ।
ਓਰ ਕਿਦਰ, ਕਿਦਰ ਓਰ ਕਿਦਰ ਜਾਣੈਂ
ਓ ਹੁਨ ਤੇ ਅਜੇ ਤੇ ਜਾ ਨੀ ਸਕਦੇ ਕਿਯੋਂਕਿ ਪੜ੍ਹਾਈ ਸ਼ੁਰੂ ਓਈ ਪੀ ਬੱਚੇਆਂ ਦੀ ਹੋਨ ਤਾ ਅਜੇ ਘਾੱਰ ਦਾ ਈ ਸੋਚਾਂਗੇ ਕਲੀਆਂ ਕੁਲੀਆਂ ਗੇ ਪੇੰਟ ਕਰਵਾਣੇ ਨਿ ਓਣ
ਅੱਛਾ, ਅੱਛਾ ਦਿਵਾਲੀ ਆਨ ਲਗੀ ਐਂ।
ਹਾਂਜੀ, ਹਾਂਜੀ ਸਾਡੇ ਤੇ ਘਾੱਰ ਦੇ ਬੱਚੇ ਲੱਗੇ ਰੈਨਦੇ ਨੇ ਗੇ ਕਾੱਮ-ਕੁੱਮ ਨੂੰ। ਪੜਦੇ ਵੀ ਏ ਕਾੱਮ ਵੀ ਕਰਾੰਦੇ ਨੇ, ਕਰਦੇ ਨੇ ਜੇ ਹਾਂਜੀ, ਹੋਰ ਸੁਣਾਓ ਡੈਡੀ ਦਾ ਕੀ ਹਾਲ-ਚਾਲ ਏ?
ਵਦਿਆ, ਵਦਿਆ ਡੈਡੇ ਤੇ ਵਦਿਆ।
ਗਏ ਨੇ ਕੁਮੱਣ?
ਜਾਣਾ ਤੇ ਐ, ਆਣ-ਜਾਣ ਕਰਦੇ ਐ, ਜਾਣੇ ਜਾਨ, ਜਾਨ ਕਰਦੇ ਰੈਨਦੇ ਐ ਜਾਂਦੇ ਐ ਨੀ
ਸੈਕਲ ਤੇ। ਜੋਬ ਕੇੜੀ ਕਰਦੇ ਪੇ ਨੇ ਆੱਜ-ਕਾੱਲ ਦੇ।
ਜੋਬ, ਜੋਬ ਅਇਯੋ ਹੈਗੀ ਏ ਆਮ ਈ।
ਮਜਦੂਰੀ, ਮਜਦੂਰੀ
ਹਾਂਜੀ ਐ, ਮਜ਼ਦੂਰੀਐ। ਖੇਤੀ ਬਾੜੀ
ਮਜ਼ਦੂਰੀ ਰੈ ਗੀ ਐ ਆੱਜ-ਕਾੱਲ ਤਾ ਹੈ ਕੀ ਏ।
ਹਾਂਜੀ, ਹਾਈ ਖੇਤੀਬਾੜੀ ਹੈਗੀ ਏ ਹੋਰ ਕੀ ਏ, ਕਦੀ ਧਰਨੇ ਆ ਜਾਂਦੇ ਨੇ। ਕਦੀ ਬਾਰਿਸ਼ ਆ ਜਾਂਦੀ ਐ, ਐਵੇ ਫਸਲਾਂ ਖ਼ਰਾਬ ਹੋ ਜਾਂਦੀਐ
ਹੋ ਹੁਨ ਮੌਸਮ ਜਾ ਬਣਿਆ ਪੈਨਦੈ, ਮੀ ਕਣੀ ਦਾ।
ਟਰੈਕਟਰ ਵੀ ਖ਼ਰਾਬ ਹੈ। ਹੁਣ ਠੀਕ ਕਰਵਾਣ ਦਿੱਤਾ, ਸਰਵਿਸ-ਸੁਰਵਿਸ ਵਸਤੇ, ਹੁਣ ਸਰਵਿਸ ਕਰਕੇ ਆਇਗਾ, ਹਫ਼ਤਾ ਲੱਗ ਜੇਗਾ ਉਹਨੂੰ।
ਹੂ ਅੱਜ-ਕੱਲ ਤੇ, ਹੈਹੀ ਬੜੇ ਹੋਏ, ਪਏ ਨੇ, ਕਿਤੇ ਜਾਣ ਦਾ ਹਾਲ ਈ ਨਹੀਂ ਹੈਗਾ।
ਹੁਣ ਮੈਂ ਚਵਲ-ਚਾਵਲ ਦੀ ਆਈ ਏ ਫਸਲ, ਹੁਣ ਦੇਣੀ ਏ। ਫੋਨ ਆਂਦੇ ਪਏ ਨੇ, ਮਾਲਕ ਦੇ।
ਨਹੀਂ, ਹੁਣ ਤੇ ਸਗੋਂ ਲੱਗੇਗੀ ਬਾਜਰਾ ਉਹ ਨੀ ਲੱਗਿਆ, ਬਾਜਰਾ-ਬੂਜਰਾ ਯਾ, ਓਹ।
ਬਾਜਰਾ-ਬੁਜਰਾ ਲੱਗਣਾ ਹੀ, ਲੱਗਿਆ
ਬਾ, ਬਾਜਰਾ ਲਾਕੇ, ਹੁਣ ਤੇ ਮੌਸਮ ਸਹੀ ਹੋਣ ਲੱਗ ਗਿਆ।
ਹਾਂ, ਹੁਣ ਹੁਣ ਤੇ ਬਸ ਫਰੂਟ ਚਲਦੇ ਪਏ ਨੇ, ਜਾਮਣ ਦੇ ਜਾਮਣ ਦੇ ਫਰੂਟ ਚੱਲਦੇ ਰਹਿਣ। ਸਹੀ ਗਲ ਏ।
ਹਾਂਜੀ, ਜਾਣਾ ਸੀ ਉਹ ਤੇ ਲੈਣਾ ਵਸਤੇ, ਮਹਿੰਗੇ ਬੜੇ ਨਿਕਲੇ। ਸਾਡੇ ਤਾ ਉੱਥੇ ਸਗੋਂ ਲੱਗੇ ਹੁੰਦੇ ਆ ਨਾ, ਅਸੀਂ ਗਏ ਸੀ ਪੋਂਟੇ ਉੱਧਰ ਹੀ ਲੱਗੇ ਹੋਏ ਨੇ, ਵਾਦੂ ਜਾਮਣ 'ਤੇ। ਉਹਦੇ ਮਿੱਠੇ ਹੁੰਦੇ ਨੇ ਓਹਦਾਂ, ਤੋੜਨ-ਤਾੜਨ ਜਾਂਨੇ ਆਂ।
ਕਿ ਹੈਗੇ ਨੇ, ਸਾਰੇ ਖਾ ਗਏ ਨੇ, ਬਾੰਦਰ ਆ ਗਏ, ਪਰੇਸ਼ਾਨ ਕਰ ਜਾਂਦੇ ਨੇ।
ਬਾਂਦਰਾ ਤੇ ਉਹਦਾਂ ਈ, ਦੁਖੀ ਕੀ
ਹੋਰ, ਬਾਂਦਰਾਂ ਨੇ ਤੇ ਸਾਰਾ ਕੰਮ ਖਰਾਬ ਕੀਤਾ, ਇਧਰ ਹੁਣ ਸਾਰਿਆਂ
ਮੈਂ ਇੱਕ ਵਾਰੀ ਬੂਟਾ ਲਾਇਆ, ਤੇ ਉੱਪਰ ਬੂਟੇ ਲਾਏ ਤੇ ਆਕੇ ਤੋੜ ਛੱਡੇ ਬਾਂਦਰਾਂ ਨੇ।
ਹਾਂ, ਏਈਓ ਕੰਮ ਹੈਗਾ, ਹੋਰ ਕੀਏ, ਇਈਓ ਕੰਮ ਹੈਗਾ, ਇਹਨਾਂ ਦਾ। ਇੱਧਰ ਹੁਣ ਸਾਡੇ ਘਰ ਦੇ ਨਾਲ, ਬਾਂਦਰ ਵੜ ਗਏ ਸੀ। ਉਹਨਾਂ ਨੇ ਜਾਲੀ ਲਵਾਈਆਂ ਬੰਦ ਕਰਵਾਇਆ ਸਾਰਾ, ਟੀਨਾਂ-ਟੂਨਾਂ ਲਵਾਇਆ।
ਹਾਂ, ਉਹ ਤੇ ਬੰਦ ਹੀ ਕਰਵਾ ਲੈਣਗੇ, ਜੇ ਬੜੇ ਪਰੇਸ਼ਾਨ ਕਰਦੇ, ਕਦੇ ਚੀਜ਼ਾਂ ਚੁੱਕਕੇ ਲੈ ਜਾਂਦੇ ਹੁਣ ਕਿਹਣੇੇ, ਓਹਦੇ ਅੰਬ ਦਾ ਮੋਸਮ ਹੈਗਾ।
ਮਹਿੰਗਾਈ ਇੰਨੀ ਹੋ ਗਈ ਏ, ਇੰਨੇ ਪੈਹੇ ਲੱਗਗੇ ਨੇ, ਕਹਿੰਦੇ ਦੋ-ਲੱਖ ਰੁਪਏ ਲੱਗਗੇ ਨੇ। ਦੋ-ਲੱਖ ਰੁਪਏ ਲੱਗਗੇ ਨੇ ਕਹਿੰਦੇ, ਸਭ ਕੁਛ ਸਹੀ ਕਰਾਇਆ। ''ਮੈਂ ਕਿਹਾ ਇੰਨੀ ਮਹਿੰਗਾਈ ਹੋ ਗਈ, ਹਲੇ ਟੀਨਾ ਕੀ ਪਾਈ ਤੁਹੀ।
ਹੰ ਹ ਹੋ ਯਾਂਦੇ ਆ, ਕਿ ਓਤੇ ਬੋੜ ਮਹਿੰਗਾਈ ਹੋਈ ਪਈਏ ਨੇ। ਕੁਛ ਬਾਂਦਰਾਂ ਨੇ ਮਹਿੰਗਾਈ ਕਰਾ ਛੜੀ ਏ, ਚੀਜ਼ਾਂ ਆਕੇ ਤੋੜ-ਫਾੜ ਦੇ ਦਿੰਦੇ ਨੇ ਕਦੀ ਕੁੱਝ, ਕਦੀ ਕੁਝ, ਰਸੋਈਆਂ'ਚ ਵੜਕੇ ਲੈ ਜਾਂਦੇਨ ਗੇ। ਬਸ ਰਸੋਈਆਂ'ਚ ਵੜਕੇ ਚੀਜ਼ਾਂ ਚੁੱਕਕੇ ਲੈ ਜਾਂਦੇ ਨ ਗੇ, ਇਹਡਾ ਪਰੇਸ਼ਾਨ ਕਰਦੇ ਨੇ, ਬਹੁਤ ਜ਼ਿਆਦਾ।
ਵਾਹ-ਵਾਹੀ ਏ। ਹੋਰ ਕ ਸੁਣਾਓ, ਕਿੱਧਰ ਘੁੰਮਦੇ ਪਏ ਓ?
ਵਧੀਆ-ਵਧੀਆ, ਘਰ ਹੀ ਆਏ ਤੇ, ਓਹ ਵੀ ਕਿਆ ਨਾ ''ਮੈਂ ਕੀ ਹਜੇ ਨੀ ਜਾ ਰਹੇ ਅਸੀਂ, ਕੰਮ-ਕੁੰਮ ਦਾ ਹੋਇਆ ਪਿਆ ਨਾ।
ਅੱਛਾ-ਅੱਛਾ, ਆਪਾਂ ਤੇ ਬਾਹਰ ਆਏ ਆਂ, ਘੁੰਮਣ ਜੰਮੂ।
ਅੱਛਾ, ਹੁਣ ਜੰਮੂ ਗਏ ਹੋ?
ਹਾਂਜੀ, ਠੰਡਾ ਮੌਸਮ ਜਾਣਾ ਹਾਂ, ਗਰਮੀ, ਗਰਮੀ, ਗਰਮੀ ਹੇਗੀ ਨਾ ਠੰਡੇ ਜਾ ਰਹੇ ਆਂ।
ਓਥੇ ਮੌਸਮ ਸਹੀ ਹੈਗਾ ਨਾ, ਉੱਥੇ ਦਾ।
ਦੱਸ ਦਿਨ ਹੋ ਗਏ ਨੇ, ਹੁਣ ਬਾਦ ਕੱਲ ਟਿਕਟਾਂ ਕਰਾਵਾਂਗੇ ਫਿਰ ਵੇਖਾਂਗੇ ਘਰ ਜਾਕੇ ਸ਼ਿਮਲਾ ਦਾ ਪਲੈਨ ਬਣਾਵਾਂਗੇ, ਸ਼ਿਮਲਾ ਜਾਵਾਂਗੇ ਸ਼ਿਮਲਾ।
ਹਾਂ, ਗਰਮੀ ਪੈ ਰਹੀ ਹੈ ਨਾ ਜਿਆਦਾ, ਹੁਣ ਤੇ ਮੌਸਮ ਸਹੀ ਹੋਗਿਆ, ਹੁਣ ਜਾਣ ਦਾ ਗ ਹੈਹੀ ਨੀ। ਕੇ, ਆ ਹੁਣ ਇੱਥੇ ਰਹੋ, ਮੌਸਮ ਹੁਣ ਮੀਂਹ, ਕਣੀ ਦਾ ਹੈਗਾ।
ਹਾਂ, ਹੁਣ ਤਾਂਹੀਓ ਕਹਿ ਰਹਾ
ਮੀਂਹ, ਕਣੀ ਮੈਂ ਕਿਹਾ ਰਹਿ ਗਣੇ ਨੇ, ਹੁਣ ਮੀਂਹ, ਕਣੀਦਾ ਮੌਸਮ।
ਹਾਂ, ਹੁਣ ਦੱਸ ਦਿਨ ਬਰਸਾਤਾਂ ਚਾਲੂ ਹੋ ਜਾਣੀਆਂ, ਹੁਣ।
ਬਰਸਾਤਾ ਸ਼ੁਰੂ ਹੋਗੀਆ ਨੇ ਹੋਰ ਕੀ, ਬਰਸਾਤਾ ਸਾਡੇ ਇੱਧਰ ਪਾਸੇ ਪੈਂਦੀ ਨੀ ਪਈ ਹਜੇ, ਦਿੱਲੀ ਪਾਸੇ ਇੱਧਰ ਪੈਂਦੀ ਨੀ ਬਰਸਾਤਾਂ,
ਅੱਛਾ, ਅੱਛਾ, ਹੋਰ,
ਬਰਸ਼ਾਤਾਂ ਪੈਣਗੀਆ ਮੌਸਮ ਠੰਡਾ ਆਏਗਾ ਗਰਮੀ ਬਹੁਤ ਹੋਈ ਪਈ ਆ।
ਅੱਛਾ, ਅੱਛਾ।
ਉਹੀ ਬਾਹਰ ਦੇ ਇਲਾਕੇ ਜਾਣਾ ਚਾਹੀਦਾ ਹੈ, ਜੀ ਆਂਦਰਾਂ ਪ੍ਰਦੇਸ਼, ਓਦਾਂ ਉੱਥੇ ਦਾ ਮੌਸਮ ਸਹੀ ਇੱਕੋ ਜਿਹਾ ਰਹਿੰਦਾ ਜੇ, ਉੱਥੇ ਮੌਸਮ ਵਧੀਆ ਵਧੀਆ ਰਹਿੰਦਾ।
ਹਾਂਜੀ, ਜਾਵਾਂਗੇ ਕਿੱਧਰ ਹੁਣ, ਬਾਹਰ ਆਏ ਹਾਂ ਕੁੱਛ ਖਾ ਪੀ ਲਿਆ।
ਅੱਛਾ ਜੀ, ਕੀ ਖਾਂਦੇ ਪਏ ਹੋ?
ਬਾਹਰ ਲਗਾ ਉਹਦਾ ਫਾਸਟ ਫੂਡ ਫੇਮਸ। ਹੈਗਾ ਫਾਸਟ ਫੂਡ ਹੀ ਖਾਂਦੇ ਆ, ਬਰਗਰ ਲੋ ਹੈ, ਤੁਸੀਂ ਖਾਣਾ ਆਜੋ।
ਆਵਾਂਗੇ ਆਵਾਂਗੇ ਬਾਹਰ ਜਦੋਂ ਘੁੰਮ ਆਵਾਂਗੇ, ਫੇਰ ਆਵਾਂਗੇ ਘੁੰਮ ਕੇ ਆਵਾਂਗੇ ਸਾਰੇ ਪਾਸੇ।
ਹਾਂਜੀ
ਹਾਂਜੀ, ਹੋਰ ਸੁਣਾਓ ਸਭ ਠੀਕ ਨੇ ਘਰ ਦੇ?
ਹਾਂ, ਨਾਲ ਹੀ ਹੈਗੇ ਨੇ ਬਸ ਘੁੰਮਦੇ ਪਏ ਨੇ।
ਹਾਂਜੀ ਮਾਸੀ ਘਰ ਜਾਂਦੇ ਉਹ ਮਾਸੀ ਘਰ ਹੋਇਆ ਅੱਜ ਘੁੰਮਣ ਫਿਰਨ, ਹੂੰ, ਛੁੱਟੀਆਂ ਵਧੀਆ ਨਿਕਲ ਗਈਆਂ ਨੇ,
ਹਾਂ, ਬਸ ਇਵੇਂ ਹੈ, ਕਦੇ ਇੱਧਰ ਜਾਓ ਕਦੇ ਉੱਧਰ ਜਾਓ ਬਸ। ਧੱਕੇ ਖਾਈ ਜਾਂਦੇ ਹਾਂ।
ਹਾਂ, ਜਾਣਾ ਕਿੱਥੇ ਫਿਰ ਆਣਾ ਤੇ ਘਰ ਹੀਈ ਆਉਂਦਾ ਨੇ ਜਿੱਥੋਂ ਮਰਜੀ ਚੱਲਦੇ ਹੋ ਬਾਏ ਬਾਏ